ਹੈਲੋ!
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ
ਹੈਲੋ!
ਹੈਲੋ,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
ਕੀ ਹਾਲ ਜੇ?
ਵਧੀਆ।
ਤੇ ਹੋਰ ਸਭ ਕਿਦਾ, ਘਰ ਪਰਿਵਾਰ ਚ?
ਹਾਂਜੀ ਵਧੀਆ, ਸਾਰੇ ਠੀਕ ਨੇ।
ਹਾਂਜੀ, ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਦੇ ਸੀ, ਮੈ ਕਿਹਾ ਚਲੋ ਤੁਹਾਨੂੰ ਫੋਨ ਕਰਨੇ ਆ। ਹੋਰ ਤੰਗ ਤੇ ਨਹੀਂ ਕਰਤਾ ਤੁਹਾਨੂੰ?
ਨਹੀਂ, ਨਹੀਂ, ਨਹੀਂ, ਨਹੀਂ। ਇਸ ਟਾਈਮ ਚ ਤਾਂ ਬਿਲਕੁਲ ਫ੍ਰਰੀ ਆ।
ਅੱਛਾ ਜੀ। ਹੋਰ ਬਨਾ ਲਈ ਰੋਟੀ ਵਗੈਰਾ?
ਹਾਂ ਬਣਾ ਕੇ, ਗੁੜੀਆਂ ਨੇ ਤੇ ਖਾ ਲਈ ਮੈਂ, ਥੋੜਾ ਲੇਟ ਲੰਚ ਖਾ ਕੀਤਾ ਆਂ ਬ੍ਰੇਕਫਾਸਟ ਕੀਤਾ ਜੇ, ਪਰ ਮੈਂ ਰਾਜ, ਫਿਰ ਮਨ ਨੀ ਕਰਦਾ ਖਾਣ ਨੂੰ। ਵੈਸੇ ਵੀ ਗਲੂਕੋਜ ਵਗੈਰਾ ਪੀਤਾ ਤਾ, ਉਹ ਪੇਟ ਜਿਹਾ ਥੋੜਾ ਭਰਿਆ ਵਾ।
ਹਾਂਜੀ।
ਤੇ,
ਪਾਣੀ ਵਗੈਰਾ ਪੀ ਲੈਂਦੇ ਆ ਨਾ, ਗਰਮੀ ਵੜੀ ਹੈ ਤੇ ਫਿਰ ਪਾਣੀ ਪੀ ਲਓ ਫਿਰ ਮਨ ਨਹੀਂ ਕਰਦਾ ਕੁਛ ਖਾਣ ਤੇ।
ਇੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ, ਇੰਨਾ ਬੁਰਾ ਹਾਲ ਏ, ਕੋਈ ਕਹਿਣ ਦੀ ਹੱਦ ਨੀ।
ਬਸ ਇਸ ਤਰ੍ਹਾਂ ਹੀ ਹੈ, ਪਾਣੀ ਪੀ ਵੀ ਜਾਓ, ਪੇਟ ਭਰ ਜਾਂਦਾ, ਫਿਰ ਰੋਟੀ ਖਾਣ ਤੇ ਮਨ ਨੀ ਕਰਦਾ।
ਹੂੰ, ਨਹੀਂ ਗਰਮੀਆਂ ਵੀ ਕਾਰ-ਕਾਰ ਵੀ ਮੇਰੇ ਸਾਹਬ ਕੱਲ ਦੀ ਫੇਰ ਜਿਆਦਾ ਪੈ ਰਹੀ। ਮੋਸਮ-ਮੋਸਮ ਹੋ ਤੇ ਜਾਂਦਾ ਸਹੀ। ਲੇਕਿਨ ਫੇਰ ਜਦੋਂ ਧੁੱਪ ਨਿਕਲਦੀ ਫੇਰ ਉਸ ਤਰ੍ਹਾਂ ਦੀ, ਉਸ ਤਰ੍ਹਾਂ ਦੀ ਗਰਮੀ।
ਹਾਂਜੀ-ਹਾਂਜੀ ਉਹ ਤੇ ਹੈਗੀਏ ਉਹ ਬਾਰਿਸ਼ ਸਵੇਰੇ ਬਾਰਿਸ਼ ਹੋਈ ਗਈ ਸਾਡੇ ਇੱਥੇ ਤੇ ਹੁਣ ਮੋਸੱਮ
ਨਈ ਸਵੇਰੇ ਸਾਡੇ ਵੀ ਸੀ ਮੈਂ ਬਲਕਿ ਆਪਣੇ ਬੇਟੇ ਨੂੰ ਕਿਹਾ ਉੱਪਰ ਛੱਤ ਵਾਲਾ ਉਹ ਖੋਲ ਲਿਆ ਜਾਲਾ ਕੇਰਿਆ ਨੀ ਮੰਮੀ ਬੱਦਲ ਬਣਿਆ ਹੋਇਆ ਫਿਰ ਦੁਬਾਰਾ ਜਾਣਾ ਪਏਗਾ। ਲੇਕਿਨ ਇੰਨੀ ਤੇਜ਼ ਧੁੱਪ ਨਿਕਲ ਗਈ ਹੈ।
ਬਸ ਇਸ ਤਰ੍ਹਾਂ ਹੀ ਚੱਲਦਾ ਪਿਆ ਜੀ ਸਾਰਾ ਜਗ੍ਹਾ, ਵਧੀਆ-ਵਧੀਆ
ਹੋਰ ਕੀ ਕਰਦੇ ਤੁਸੀਂ ਅੱਜ-ਕੱਲ੍ਹ?
ਬਸ ਬੈਠੇ ਦੇ ਆ, ਆਏ ਦੇ ਆ।
ਹਾਂ ਮੈਂ ਸੁਣਿਆ ਤੁਸੀਂ ਸਿਲਾਈ ਕਰਦੇ ਹੋ ਬਹੁਤ ਵਧੀਆ ਹਾਂ- ਪੇਂਟਿੰਗ ਵੀ ਕਰਦੇ ਹੋ ਬਹੁਤ ਵਧੀਆਂ
ਹਾਂਜੀ।
ਮੈਂ ਉਸ ਦਿਨ ਦੇਖਿਆ ਸੀ ਉਸ ਦਿਨ ਮੇਰੇ ਪਾਸ ਫੋਨ ਨੀ ਸੀ ਮੈਂ ਗੁਰਦੁਆਰੇ ਗਈ ਇੱਕ ਲੇਡੀ ਨੇ ਬਹੁਤ ਪਿਆਰਾ ਕਲਰ ਵੀ, ਉਦਾ ਬਹੁਤ ਪਿਆਰਾ ਸੀ ਸੂਟ ਦਾ ਉਸ ਤੋਂ ਬਾਅਦ ਉਸਦੀ ਪੇਟਿੰਗ ਜੋ ਉਸਨੇ ਕੀਤੀ ਹੋਈ ਸੀ ਨਾ ਸੂਟ ਦਾ ਤਾਂ ਸ਼ਾਇਦ ਕੀਤੀ ਸੀ ਜਾਂ, ਬਣਿਆ ਬਣਾਇਆ ਲਿੱਤਾ ਸੂਟ, ਬਹੁਤ ਹੀ ਪਿਆਰਾ ਮੈਨੂੰ ਲੱਗਿਆ ਉਦਾ ਸੂਟ। ਤੇ ਮੈਂ ਕਿਹਾ ਮੈਂ ਸੁਣਿਆ ਹੋਇਆ ਸੀ ਉਹ ਕਰਦੇ ਨੇ ਮੈਂ ਫੋਟੋ ਭੇਜਾਂਗੀ ਇਹਨਾਂ ਨੂੰ ਖਿੱਚ ਕੇ।
ਹਾਂਜੀ! ਭੇਜ ਦੇਣਾ ਮੈਨੂੰ ਫੋਟੋ।
ਪਰ ਮੇਰਾ ਪਤਾ ਨੀ ਹੁਣ ਉਹਨਾਂ ਨਾਲ ਮੇਲ ਹੋਏਗਾ ਕਿ ਨਈ ਵੈਸੇ ਤਾਂ ਉਹ ਗੁਰਦੁਆਰੇ ਆਉਂਦੇ ਆ ਮੈਂ ਕਿਹਾ ਚਲੋ ਉਹਨਾਂ ਨੂੰ ਕਵਾਂਗੀ ਚਾਹੇ ਦੁੱਪਟੇ ਦੀ, ਚਾਹੇ ਸੂਟ ਦੀ ਮੈਨੂੰ ਫੋਟੋ ਭੇਜਣਾ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ।
ਪਿਆਰਾ ਲੱਗਿਆ।
ਮਤਲਬ ਕਿ ਬਹੁਤ ਹੀ ਵਧੀਆ ਲੱਗਦਾ ਪਿਆ ਸੀ ਇੱਕ ਤਾਂ ਬਦਾਮੀ ਕਲਰ ਸੀ ਸੂਟ ਦਾ ਉੱਤੇ
ਉਨਾਂ ਨੂੰ ਪੁੱਛ ਲੈਣਾ ਕਿ ਤੁਸੀਂ ਕੀ ਕਿਰਾਇਆ ਦਾ ਜਾਂ ਬਾਜ਼ਾਰੋਂ ਲਿਆ ਦਾ ਤੁਸੀਂ।
ਹਾਂ! ਨਈ ਕਲਰ ਕੰਬੀਨੇਸ਼ਨ ਮਤਲਬ ਬਦਾਮੀ ਸੂਟ ਸੀ ਉਦਾਂ। ਉਤੋਂ ਕਲਰ ਕੰਬੀਨੇਸ਼ਨ ਜੋ ਪੇਂਟ ਦੇ ਸੀ ਨਾ ਉਹ ਬਹੁਤ ਪਿਆਰੇ ਲੱਗੇ ਮੈਨੂੰ। ਹੂੰ ਮਤਲਬ ਕਿ ਲਾਈਟ ਦੇ ਉੱਤੇ ਬਹੁਤ ਸੋਹਣੇ, ਮਹਿੰਦੀ ਕਲਰ, ਲਾਈਟ ਪਿੰਕ ਕਲਰ ਇਸ ਤਰ੍ਹਾਂ ਦੇ ਕਲਰ ਲਗਾਏ ਹੋਏ ਸੀ।
ਹਾਂਜੀ- ਅਜ-ਕੱਲ੍ਹ ਦੇ ਕਲਰ ਹੀ ਬੜੇ ਪਿਆਰੇ ਨਿਊਡ ਵੀ ਚਲਦੇ ਨੇ, ਹੋਰ ਬੜੇ ਸੋਹਣੇ-ਸੋਹਣੇ ਕਲਰ ਚੱਲਦੇ ਪਏ ਨੇ ਇਹ ਤੇ
ਹਾਂਜੀ, ਸਾਡੇ ਮੰਮੀ ਨੂੰ ਮੈਂ ਕਿਹਾ ਸੀ ਮੈਂ ਕਿਹਾ ਸਾਨੂੰ ਵੀ ਇੱਕ, ਇੱਕ ਸੂਟ ਬਣਵਾ ਦੋ।
ਹਾਂਜੀ-ਹਾਂਜੀ ਬਿਲਕੁਲ, ਆਓ ਤੁਸੀਂ
ਹਾਂ-ਹਾਂ ਵਾਂ ਹਾਂ ਇੱਕ-ਦੋ ਦਿਨ 'ਚ ਤੇ ਬਣਨਾ ਨੀ।
ਮਤਲਬ ਤੁਸੀਂ ਨਈ-ਨਈ ਕੋਈ ਗੱਲ ਨੀ ਤੁਸੀਂ ਆਓਗੇ ਤੁਸੀਂ ਆਪਣੀ ਮਰਜ਼ੀ ਦਾ ਕਲਰ ਦੇ ਕੇ ਜਾਣਾ ਮੈਨੂੰ। ਕਲਰ ਸੂਟ ਦਾ
ਹਾਂ-ਹਾਂ ਉਹ ਤਾਂ ਆਈ ਆ ਫੇਰ, ਹੂੰ। ਨਈ-ਨਈ ਤੁਸੀਂ ਕਹੋ ਹੋਰ ਵੀ ਤੁਹਾਡੇ ਅੰਦਰ ਕੁਆਲਿਟੀ ਬਹੁਤ ਐ।
ਹਾਂਜੀ
ਹਾਂਜੀ-ਵਧੀਆ ਆਪਣਾ ਕੰਮ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਵਧੀਆ ਰਹਿੰਦਾ।
ਹਾਂਜੀ-ਹਾਂਜੀ ਤੁਸੀਂ ਕਰ ਲੈਂਦੇ ਹੋ ਸੂਟ-ਸੂਟ ਸਟਿਚਿੰਗ
ਨਾ ਨਾ ਸਟੀਿਚਿੰਗ ਮੇਰੇ ਕੋਲ ਕੋਈ ਕਹੇਗਾ ਕੈਂਚੀ ਵੀ ਲੈਗੀ ਸੂਈ ਵੀ ਲੈਗੀ ਮੈਂ ਕਿਹਾ ਨਾ ਮੇਰੇ ਕੋ ਕੈਂਚੀ ਸੂਈ ਤਾਂ ਨਹੀਂ ਮਿਲੇਗੀ ਮੈਂ ਕੋਲ ਤੁਸੀਂ ਪੈਂਨ ਅਰੇਜ਼ਰ ਸ਼ਾਰਪਨਰ ਪੈਨ ਸਕੈਚ ਪੈਨ ਐਹ ਚੀਜ਼ਾਂ ਮੰਗ ਸਕਦੇ ਹੋ ਮੇਰੀ ਜਿ ਨਹੀਂ ਕਿਸੇ ਵੇਲੇ ਕਹਿ ਦੇਗੀ ਹਾਂ ਦੇਖੀ ਕੈ ਕੈਂਚੀ ਦੇਖੀ ਮੇਰੀ ਦੇਖੀ ਤੂਨੇ ਤੂੰ ਕੈਂਚੀ ਦੇਖੀ ਇੱਥੇ ਮੈਂ ਕਿਹਾ ਦੀਦੀ ਮੈਂ ਕੀ ਕਰਨੀ ਤੁਹਾਡੀ ਕੈਂਚੀ ਮੇਰਾ ਕੈਂਚੀ ਨਾ ਕੋਈ ਵਾਸਤਾ ਨੀ ਹੈਗਾ ਤੇ ਵੈਸੇ ਤਾਂ ਥੋੜਾ ਬਹੁਤਾ ਚਲੋ ਕਰ ਲੈਣ ਪਹਿਲਾਂ ਤਾਂ ਕਰ ਹੀ ਲਈਦਾ ਸੀ ਹੁਣ ਫੇਰ ਗੁੜੀ ਮਤਲਬ ਗੁੜੀਆਂ ਖ ਗੁੜੀਆਂ ਕਰ ਲੈਂਦੀ ਐ ਹਾਂ ਉਹਨੂੰ ਸਾਰੇ ਸ਼ੌਂਕ ਨੇ ਸਟਿਚਿੰਗ ਵੀ ਕਰ ਲੈਂਦੀ ਐ ਤੇ ਕੁਕਿੰਗ ਵੀ ਕਰ ਲੈਂਦੀ ਐ ਔਰ ਟੀਚਰ ਲਾਈਨ ਸਿੱ ਉਹ ਵੀ ਹੈ ਟੀਚਿੰਗ ਲਾਈਨ ਚ ਹੀ ਹੈ ਟਿਊਸ਼ਨ ਸੈਂਟਰ ਚਲਾਂਦੀ ਐ ਉਹ
ਬਦੇ
ਹਾਂ ਹਮ ਹੁਣ ਸ਼ਾਇਦ ਕਹਿੰਦੇ ਪਏ ਅਸੀ ਉਹ ਕਰਾ ਲੈਂਦੇ ਆ ਮੇਰੇ ਕਲ
ਬੀਏ ਦਾ ਕੰਪਿਊਟਰ ਦਾ ਕਰਵਾ ਲੈਂਦੇ ਆ ਪਲੱਸ ਵਨ ਟੂ ਦਾ ਤਾਂ ਬੱ ਚੇ ਆ ਹੀ ਰਹੇ ਸੀ ਪਿਛਲੇ ਸਾਲ ਤੋਂ ਆ ਹੀ ਰਹੇ ਸੀ
ਹਾਂਜੀ
ਸ਼ਨ ਆਇਆ ਸੀ ਅਕਾਊਂਟਰ ਵਾਲੀ ਟਿਊਸ਼ਨ ਕਹਿ ਰੀ ਮੰਮੀ ਨਹੀਂ ਨੀ ਮੈਂ ਉਹਨੂੰ ਮਤਲਬ ਕਿ ਫ ਮੈਂ ਸੈਂਟਰ ਤੇ ਹੀ ਕਰਵਾਵਾਂਗੀ
ਹਮ
ਕਲੇ ਬੱਚੇ ਨੂੰ ਲੈਕੇ ਨੀ ਮੈਂ ਬੈਠ ਸਕਦੀ
ਬਿਲਕੁਲ ਓਹ ਨਾ ਤਿੰਨ ਤਿੰਨ ਚਾਰ ਕੀਤੀ ਹੋਣ ਫਿਰ ਪ ਪੜ੍ਹਾਉਣ ਦਾ ਵੀ ਮਜ਼ਾ ਆਂਦਾ ਇਕੱਠੇ ਬੱਚੇ ਆਪਸ ਚ ਵੀ ਪੁੱਛ ਲੈ ਦੇ ਨੇ ਇੱਕ ਦੂਸਰੇ ਨੂੰ ਵੀ
ਹਮ ਹੋਰ ਤੁਸੀਂ ਕਦੋਂ ਤੁਹਾਡਾ ਪਲੈਨ ਨੀ ਬਣਿਆ ਕਿਧਰੇ ਜਾਣ ਦਾ ਪ੍ਰੋਗਰਾਮ ਨੀ ਬਣਿਆ
ਸਾਡਾ ਪਲੈਨ ਦੇਖੋ ਬੰਦਾ ਪਿਆ ਐ ਹਜੇ ਕੁਛ ਮਾਨੇ ਕੀ ਕਿ ਠੰਡੀ ਜਗਾ ਤੇ ਕੁਛ ਜਾਈਏ ਕੁਛ ਚੇਂਜ ਹੋਏ ਇਸ ਦੂੰ ਜਗ੍ਹਾ ਕਿਸੇ ਦੇ ਘਰ ਜਾਣ ਤੋਂ ਮਤਲਬ ਹੁਣ ਤਾਂ ਸਾਰੀ ਜਗ੍ਹਾ ਮੌਸਮ ਇੱਕ ਹੀ ਜੈਸਾ ਹੀ ਹੈ
ਹਮ
ਤੇ ਕੁਛ ਅਲੱਗ ਜਗ੍ਹਾ ਤੇ ਜਾਈਏ ਤੇ ਥੋੜ੍ਹਾ ਲੱਗੇ ਵੀ ਕਿਤੇ ਗਏ ਸੀ
ਹਮ ਪਰ ਆ ਕੇ ਤੇ ਫੇਰ ਉਹੀ ਗਰਮੀ ਉਹੀ ਸਭ ਕੁਝ ਉਹੀ ਸਾਰਾ ਹੀ
ਉਹ ਤੇ ਫੇਰ ਹੈਗਾ ਐ ਥੋੜੇ ਦਿਨ ਤੇ ਜਿਹੜਾ ਮਜ਼ਾ ਬਾਹਰ ਹੈਗਾ ਠੰਡੇ ਚ
ਰਿਲੈਕਸ ਲਾਇਕ ਇੱਕ ਸ ਮਾਈਂਡ ਰਹਿੰਦੇ ਹਾਂ ਅਸੀਂ ਜਦੋਂ ਕਿਤੇ ਹਲ ਸਟੇਸ਼ਨ ਦੇ ਜਾਂ ਕਿਧਰ ਘੁੰਮਣ ਜਾਂਦੇ ਹਾਂ
ਹਾਂਜੀ ਹਾਂਜੀ ਤੇ ਫਿਰ
ਹੋਰ
ਤ ਘਰ ਹੀ ਆ ਜਿੱਥੇ ਵੀ
ਚ ਨਹੀਂ ਉਹ ਤੇ ਦੇਖੋ ਬਾਬਾ ਜੀ ਨੇ ਜ ਬਲਾਣਾ ਨਾ ਅਸੀਂ ਹਰ ਹੀਲੇ ਚ ਆਵਾਂਗੇ
ਹਾਂਜੀ
ਹਮ ਉੱਥੇ ਅਸੀਂ ਕੁਛ ਵੀ ਨਹੀਂ ਕਰ ਸਕਦੇ
ਤੁਸੀਂ ਵੀ ਜਾ ਰਹੇ ਹੋ ਹੁਣ ਚੱਲੋਗੇ ਸਾਡੇ ਨਾਲ ਜ ਅਸੀਂ ਚੱਲਾਂਗੇ ਕਿਤੇ
ਅਸੀਂ ਮੈਂ ਤਾਂ ਕੋ ਤੋਂ ਟਰੈਵਲ ਜਿਹੜੀ ਨਾ ਮੈਨੂੰ ਖਾਂਦੀ ਨੇ ਨਾ ਮੈਨੂੰ ਤੇ ਬਾਏ ਹੈਰੇ ਇੱਥੇ ਜਾ ਸਕਦੀ ਮੈਂ ਬੱਸ ਵਿੱਚ ਕਾਰ ਵਿੱਚ ਕਿੱਧਰੇ ਨੀ ਜਾ ਸਕਦੀ। ਮੈਨੂੰ ਉਲਟੀਆਂ ਲੱਗ ਜਾਂਦੀਆਂ। ਹੋਰ ਬ ਉਲਟੀਆਂ ਦਾ ਜੋ ਲੱਗਣੀਆਂ ਲੱਗਣੀਆਂ ਉਲਟੀਆਂ ਦਾ ਉਹ ਠੀਕ ਆ ਉਸ ਤੋਂ ਬਾਅਦ ਮੇਰੀ ਤਬੀਅਤ ਜ਼ਿਆਦਾ ਖ਼ਰਾਬ ਹੁੰਦੀ।
ਕਈ ਲੋਕ ਸਫ਼ਰ ਨਹੀਂ ਕਰ ਪਾ ਬਾਂਦੇ
ਹਾਂ ਪਰਮੇਰੇ ਬੇ ਤਾਂ ਗੁੱਸਾ ਕਰਦੇ ਆ ਕਹਿੰਦੇ ਮੰਮੀ ਫੇਰ ਸਾਨੂੰ ਤੂੰ ਲੋਕਲ ਹੀ ਵਿਆਏਂਗੀ ਜਾਂ ਕੀ ਕਰੇਗੀ। ਮੈਂ ਕਿਹਾ ਦੇਖੋ ਕੀ ਹੁੰਦਾ। ਮੈਂ ਕਿਹਾ ਜੇ ਦੂਰ ਵੀ ਜਾਵਾਂਗੇ ਤੁਸੀਂ ਕਾਰ ਸਕੂਲ 'ਚ ਚੱਲ ਜਾਣਾ ਮੈਂ ਟਰੇਨ 'ਚ ਆ ਜਾਆ ਕਰਾਂਗੀ ਟ੍ਰੇਨ 'ਚ ਆ ਜਾਂਵਗੀ।
ਅੱਛਾ ਅੱਛਾ ਅੱਛਾ।
ਨਹੀਂ ਨਹੀਂ ਹੌਲੀ ਹੌਲੀ ਹੈਬਿਟ ਤੇ ਡਾਲਦੀ ਪਈ ਆ ਹੁਣ ਇੱਥੋਂ ਜਿਵੇਂ ਕੋਈ ਘੰਟੇ ਦਾ ਸਫ਼ਰ ਉਹਦੇ ਚ ਜਾਂਦੀ ਹਾਂ ਮੈਂ ਬਸ ਬੂਸ ਚ ਜਾਂਦੀ ਹਾਂ। ਲੇਕਿਨ ਮੈਂ ਕਾਰ ਵਿੱਚ ਤਾਂ ਬਿਲਕੁਲ ਵੀ ਨਹੀਂ ਜਾ ਸਕਦੀ ਪਤਾ ਨੀ ਮੈਨੂੰ ਕੀ ਹੋਣ ਲੱਗ ਜਾਂਦਾ ਕਾਰ ਚ ਜਾਣ ਨਾਲ।
ਬਾਅਦ ਨਾ ਥੋੜਾ ਹ
ਹਾਂ ਨਹੀਂ ਨਹੀਂ ਘੜਕੂ ਮਤਲਬ ਕਿ ਜਿਹਦੇ ਨਾਲ ਵੀ ਜਾਨੀ ਵਿਚਾਰਿਆਂ ਦੀ ਏਸੀ ਕਾਰਾਂ ਹੁੰਦੀਆਂ ਖਿੜਕੀਆਂ ਖੋਲ ਕੇ ਉਹਨਾਂ ਨੂੰ ਮੈਨੂੰ ਵੀ ਨਾਲ ਦਿੱਕਤ ਮੈਂ ਤਾਂ ਝਲਦੀ ਦਿੱਕਤ ਨਾਲ ਉਹ ਵੀ ਚੱਲਦੇ ਨੇ
ਹਾਂਜੀ ਹਾਂਜੀ।
ਐ ਦਿਕਤ ਏ ਹੋਰ ਨੀ ਕੋਈ ਸ਼ਾਇਦ ਬੇਟੇ ਹੋਣੇ ਜਾਣ। ਉਹ ਵੀ ਬਣਾ ਰਹੇ ਨੇ ਪ੍ਰੋਗਰਾਮ ਦੇਖੋ ਕੀ ਹਿਸਾਬ ਕਿਤਾਬ ਏ
ਚਲੋ ਰ ਤਾਂ ਅੱਛਾ ਲੱਗਦਾ
ਹਾਂ ਵਧੀਆ ਤਾਂ ਬੋਤ ਲੱਗਦਾ ਫੈਮਿਲੀ ਨਾਲ ਜਾਓ। ਮਤਲਬ ਜਦੋਂ ਆਪਣੇ ਉੱਧਰ ਮੰਮਾ ਘਰ ਸੀ। ਉਦੋਂ ਤਾਂ ਅਸੀਂ ਸਾਰੇ ਸਾਰੇ ਜਾਂਦੇ ਸੀ। ਸਾਰੇ ਗੁਰਦੁਆਰੇ ਸਭ ਸਾਰਾ ਕੁਛ ਦੇਖਿਆ। ਮਤਲਬ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਕਿ ਮੈਂ ਇਹ ਨੀ ਕਹਿ ਸਕਦੀ ਕਿ ਮੈਂ ਦੇਖਿਆ ਨਹੀਂ। ਮੈਂ ਸਾਰੇ ਗੁਰਦੁਆਰੇ ਦੇਖੇ ਦੇ ਆ। ਸਿਰਫ ਇੱਕ ਸਾਡਾ ਪਟਨਾ ਸਾਬ ਗੁਰਦੁਆਰਾ ਤਖਤ ਜਿਹੜਾ ਪੰਜਵਾਂ ਤਖਤ ਹੋਰ ਆ ਕੇ ਬਾਕੀ ਸਾਰੇ ਤਖਤ ਦੇਖ ਚੁੱਕੇ ਆ।
ਅੱਛਾ ਅੱਛਾ ਤੁਸੀਂ ਗਏ ਹੋਵਗੇ ਨਾ ਪੈਲੇ ਜਾਂਦੇ ਸੀ ਸਾਰੇ ਇਕੱਠੇ ਹੋ ਕੇ ਅੱਜ ਕੱਲ ਦੂਸਰੇ ਕਿੰਨੀਆਂ ਜਗ੍ਹਾ ਤੇ ਜਾਂਦੇ ਨੇ ਲੋਕ ਪਿਕਨਿਕ ਮਨਾ ਲਈ ਛੁੱਟੀਆਂ ਪੈ ਗਈਆਂ। ਕਿਤੇ ਚਲੇ ਗਏ ਹੋਰ ਅੱਜ ਕੱਲ ਬੱਚੇ ਕਿਤੇ ਹੋਰ ਹੀ ਜਾਂਦੇ।
ਹੀ ਹੈ ਪਿਛਲੀ ਵਾਰੀ ਮੇਰਾ ਬੇਟਾ ਮਨੀ ਕਰਨ ਗਿਆ ਸੀ।
ਹਾਂਜੀ।
ਹਾਂ ਤਾਂ ਹੁਣ ਹੀ ਹੁਣ ਸਾਡੀ ਮਤਲਬ ਕਿ ਹੈ ਸਲਾਹ ਜੇ ਬਾਬਾ ਜੀ ਹਜ਼ੂਰ ਸਾਬ ਬੁਲਾਣਗੇ। ਥੋੜ੍ਹੀ ਬਨਾਦੇ ਪਏ ਹ ਦੀਵਾਲੀ ਦੇ ਲਾਗੇ ਸ਼ਾਗੇ ਸਲਾਹ
ਅੱਛਾ
ਦੇਖੋ ਬਾਬਾ ਜੀ ਦੀ ਜੋ ਰਜਾ, ਮੈਂ ਤੇ ਬਸ ਇੱਕ ਡੋਰੀ ਬਾਬਾ ਜੀ ਦੇ ੳਤੇ ਤੇ ਵੀ
ਉਹ ਤੇ ਹੈ ਜਦੋਂ ਬੁਲਾਉਣਗੇ ਫੇਰ ਉਦੋਂ ਹੀ ਜਾ ਪਾੰਦਾ ਕੋਈ ਇਸ ਤਰ੍ਹਾਂ ਤੇ ਕੋਈ ਨਹੀਂ ਜਾਦਾ
ਹੁਣ ਇੱਕ ਵਾਰੀ ਮੇਰੇ ਬੇਟੇ ਨੇ ਬਣਾਈ ਦੀ ਸੀ ਗੋਲਡਨ ਟੈਂਪਲ ਜਾਣ ਦੀ ਸਲਾਹ ਉਹ ਬਸ ਟੈਟ ਤੇ ਅੰਬਾਲਾ ਚਲਾ ਗਿਆ
ਹਾਂਜੀ
ਅੱਗੇ ਉਹਨੂੰ ਟ੍ਰੇਨ ਈ ਨੀ ਮਿਲੀ
ਅੱਛਾ
ਮਤਲਬ ਪੰਜਾਬ ਚ ਹੜਤਾਲ ਸੀ, ਕਿਸਾਨਾਂ ਨੇ ਉਹ ਧਰਨਾ ਧਰੇਆ ਦਾ ਸੀ ਲਾਈਨਾਂ ਤੇ ਵਾਪਿਸ ਆ ਗਿਆ ਵਾਪਿਸ ਆਇਆ ਮੈਂ ਤਾਂ ਆਈ ਆਪਣੀ ਡਿਊਟੀ ਤੋਂ ਆਈ ਸੀ ਤੋ ਕਹਿ ਰਿਹਾ ਮੈਨੂੰ ਸਰਦੀਆਂ ਵਾਲੇ ਕੱਪੜੇ ਕੱਪੜੇ ਦੇ ਦੋ ਮੈਂ ਕਿਹਾ ਸਰਦੀ ਦੇ ਕੱਪੜੇ ਹੁਣ ਤੂ ਕੀ ਕਰਨੇ ਆ ਕਹਿ ਰਿਹਾ ਸੀਂ ਦਰਬਾਰ ਚੱਲੇ ਆ ਆਪਣੇ ਦੋਸਤ ਚਲਨਾ ਹਾਂ ਉੱਥੇ ਚਲਾਗੇਂ ਦੇਖੋ ਸਲਾਹ ਕਿੱਧਰ ਦੀ ਬਣਾਈ ਔਰ ਚਲਾ ਕਿੱਧਰ ਗਿਆ
ਬਿਲਕੁਲ ਹੋਰ ਕੀ ਕਿਸੇ ਕਿਥੇ ਜਾਣਾ ਸੀ ਮਨ ਕਿੱਧਰੇ ਹੁੰਦਾ ਤੇ ਫੇਰ
ਨਹੀਂ ਕਰਾ ਮੇਰੇ ਫਰੈਂਡ ਔਥੇ ਚੱਲਿਆ ਤੇ ਉਹਨਾ ਨੇ ਕਿਹਾ ਕਿ ਚੱਲ ਤੂੰ ਉੱਧਰ ਨੀ ਗਿਆ ਤੇ ਇੱਧਰ ਚੱਲ ਲੈ ਮੈਂ ਕਿਹਾ ਮਤਲਬ ਕਿ ਮੌਸਮ ਦੀ ਕਿਤਨੀ ਤਬਦੀਲੀ ਆ ਉੱਧਰ ਤੇਰੀ ਗਰਮੀ ਇੱਧਰ ਤੂੰ ਸਰਦੀ ਚ ਉੱਧਰ ਚੱਲਿਆ ਕਹ ਰਿਆ ਕੋਈ ਗੱਲ ਨੀ ਮੰਮੀ ਮਾਤਾ ਰਾਣੀ ਦਾ ਬੁਲਾਵਾ ਆਇਆ ਇਸ ਕਰਕੇ ਮੈਂ ਕਿਹਾ ਜਾਓ ਫੇਰ ਰੋਕਦੀ ਨੀ ਮੈਂ ਤੁਹਾਨੂੰ
ਹਮ ਹਮ
ਚੰਗੀ ਜਗ੍ਹਾ ਤੇ ਜਾਣ ਲਈ ਮੈਂ ਰੋਕਦੀ ਨੀ ਤੇ ਮੰਨਦੀ ਤੇ ਮੈਂ ਜਾਣ ਨੀ ਦੇਣਾ
ਹਾਂਜੀ
ਹਾਂ ਹੋਰ ਤੁਹਾਡੇ ਘਰ ਸਭ ਠੀਕ ਵਧੀਆ ਸਭ
ਹਾਂਜੀ ਹਾਂਜੀ ਸਾਰੇ ਵਧੀਆ ਏ ਬਸ ਬ ਕਹਿੰਦੇ ਸੀ ਮੈਂ ਕਿਹਾ ਚਲੋ ਫੋਨ ਕਰ ਲੈਂਨੇ ਆ ਚਲੋ ਠੀਕ ਏ ਫਿਰ ਕਰਾਂਗੇ ਕਿਸੇ ਦਿਨ ਫਿਰ ਦੁਬਾਰਾ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਬਾਏ ਬਾਏ